ਹੈਲੋ। ਸ ਸ਼੍ਰੀ ਹਾਂਜੀ।
ਹੋਰ ਕੀ ਹਾਲ ਚਾਲ ਨੇ
ਵਧੀਆ ਜੀ ਵਧੀਆ। ਤੁਸੀਂ ਸੁਣਾਓ?
ਵਧੀਆ ਜੀ ਵਧੀਆ। ਹੋਰ ਕੀ ਕਰਦੇ ਸੀਗੇ?
ਬਸ ਫਰੀ ਟਾਈਮ
ਓਕੇ-ਓਕੇ ਰਾਤ ਦਾ ਖਾਣਾ ਵਗੈਰਾ ਬਣਾ ਲਿਆ ਤੁਸੀਂ?
ਹਾਂਜੀ-ਹਾਂਜੀ ਹੁਣੇ ਬਣਾਇਆ ਖਾਣਾ ਸਾਰਾ।
ਠੀਕ ਹੈ-ਠੀਕ ਹੈ ਕੀ ਬਣਾਇਆ ਤੁਸੀਂ ਖਾਣੇ ਦੇ ਵਿੱਚ?
ਦਾਲ ਬਣਾਈ ਮੁਂਗੀ ਧੌਤੀ।
ਓਕੇ-ਓਕੇ ਠੀਕ ਹੈ, ਠੀਕ ਹੈ ਵੈਸੇ ਸਹੀ ਹੈ। ਮਤਲਬ ਰਾਤ ਹੁੰਦਾ ਦੇ ਹਲਕਾ-ਫੁਲਕਾ
ਹਾਂ ਲਾਈਟ ਵ ਲਾਈਟ ਹੀ ਖਾਂਦੇ ਹੇਨਾ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਚਲੋ ਅੱਜ ਆਪਾਂ ਐਜੂਕੇਸ਼ਨ ਤੇ ਹੈ ਨਾਂ ਜਿਵੇਂ ਪੜ੍ਹਾਈ ਹੈ ਜਿਹੜੀ ਵੀ, ਮਤਲਬ ਕਿੰਨੀ ਕੁ ਜ਼ਰੂਰੀ ਹੈਗੀ ਆ, ਆਪਣੀ ਜ਼ਿੰਦਗੀ
ਪੜ੍ਹਾਈ ਤਾਂ ਬੱਚਿਆਂ ਲਈ ਜਿਹੜੀ ਬਹੁਤ ਜ਼ਰੂਰੀ ਏ। ਅੱਜ ਕੱਲ ਦੇ ਟਾਈਮ ਚ, ਬਹੁਤ ਜ਼ਰੂਰੀ ਹੈ।
ਹਾਂਜੀ ਪਹਿਲਾਂ ਮਤਲਬ ਦੇਖੋ, ਪਹਿਲਾਂ ਹੁੰਦਾ ਸੀਗਾ, ਹਣਾ ਵੀ ਲੋਕ ਕੰਮ ਕਾਰ ਨਹੀਂ ਕਰਦੇ ਸੀ ਜ਼ਿਆਦਾ ਖੇਤੀਬਾੜੀ ਦਾ ਕਰਦੇ ਸੀਗੇ ਹਨਾਂ, ਤਾਂ ਕਰਕੇ ਮਤਲਬ ਇੰਨੀ ਮਤਲਬ ਮਤਬ ਨਹੀਂ ਸੀਗੀ ਪਰ ਅੱਜ-ਕੱਲ ਤਾਂ ਦੇਖੋ
ਹਾਂਜੀ-ਹਾਂਜੀ, ਮਤਲਬ ਅੱਜ ਕੱਲ ਤਾਂ ਦੇਖੋ ਹੈਨਾ ਜੇ ਆਪਾਂ ਘਰ ਤੋਂ ਬਾਹਰ ਨਿਕਲਦੇ ਆ ਤਾਂ ਆਪਾਂ ਨੂੰ ਨਿਕਲਦੇ ਸਾਰ ਹੀ ਨਾ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਹ ਹੁੰਦੀਆਂ ਨੇ ਵੀ ਜੇ ਆਪਾਂ ਪੜ੍ਹੇ ਲਿਖੇ ਆ ਹਾਂ ਆਪਾਂ ਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਲੱਗਾ। ਬਿਲਕੁਲ ਬਿਲਕੁਲ ਹਾਂਜੀ
ਹਮ
ਸਾਰੀਆਂ ਚੀਜ਼ਾਂ ਏਦਾਂ ਦੀਆਂ ਹੁੰਦੀਆਂ ਨੇ ਹਨਾ ਵੀ ਜਿਨਾਂ ਨੂੰ ਮਤਲਬ ਨੋਰਮਲ ਬੰਦਾ ਜਿਹੜਾ ਨਹੀਂ ਪੜ੍ਹਿਆ ਲਿਖਿਆ ਹੈਗਾ। ਨਹੀਂ ਜਵਾਬ ਕਰ ਸਕ
ਹਮ ਨਹੀਂ ਕਰ ਸਕਦਾ। ਉਹ ਤਾਂ ਹੈਗਾ ਹੀ
ਹਾਂਜੀ। ਤੇ ਮਤਲਬ ਹੁਣ ਤਾਂ ਦੇਖੋ ਨਾ ਜਿਵੇਂ ਪਹਿਲਾਂ ਦੇ ਲੋਕਾਂ ਨੂੰ ਦੇਖੋ ਫੋਨਾਂ ਬਾਰੇ ਵੀ ਨੌਲੇਜ ਨਹੀਂ ਸੀਗੀ ਮਤਲਬ ਕਿਤੇ ਨਾ ਕਿਤੇ ਉਹਦਾ ਕਾਰਨ ਇਹੀ ਆ ਵੀ ਉਹ ਪੜ੍ਹੇ ਲਿਖੇ ਨਹੀਂ ਹੈਗੇ। ਫੋਨ ਦੇ ਵਿੱਚ ਕੁਛ ਪੜ੍ਹ ਨਈ ਸਕਦੇ ਹਨਾ
ਹੂੰ, ਹੂੰ
ਹਾਂਜੀ-ਹਾਂਜੀ ਜਿਵੇਂ ਮੰਨ ਲਓ ਹੁਣ ਕਈ ਵਾਰ ਆਪਾਂ ਇੱਕ ਬੰਦਾ ਚਲੋ ਬਾਹਰ ਗਿਆ ਹੋਇਆ ਹੈਗਾ ਉਹਨੂੰ ਕੋਈ ਜ਼ਰੂਰਤ ਪੈ ਗਈ ਹਨਾ ਜਿਵੇਂ ਮੰਨ ਲਓ ਕੋਈ ਪੈਸੇ ਟ੍ਰਾਂਸਫਰ ਕਰਨੇ ਨੇ ਜਾਂ ਮੰਨ ਲਓ ਕੋਈ ਫੋਟੋ ਵਗੈਰਾ ਕੁਛ ਵੀ ਭੇਜਣਾ ਫੋਨ ਦੇ ਥਰੂ। ਤਾਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਦਾ ਹੈਗਾ ਵੀ ਕਿਵੇਂ ਕਰਨਾ-
ਹਾਂਜੀ-ਹਾਂਜੀ।
ਕਿਉਂਕਿ ਤੁਹਾਨੂੰ ਪਤਾ ਹਨਾ ਫੋਨ ਵਗੈਰਾ ਨਹੀਂ ਹੁੰਦੇ ਸੀਗੇ ਤੇ ਮਤਲਬ ਹੁਣ ਤਦੇ ਕੋਲ ਟੱਚ ਫੋਨ ਹਰ ਇੱਕ ਕੋਲ ਟੱਚ ਫੋਨ ਹੀ ਹੁੰਦਾ
ਅੱਜ ਕੱਲ੍ਹ ਤਾਂ ਬੱਚੇ ਕੌਣ ਹੁੰਦਾ
ਹਾਂਜੀ ਹਾਂ
ਬੱਚੇ ਦੀ ਸਾਰੀ ਪੜ੍ਹਾਈ ਹੁੰਦੇ ਚ ਹੈ। ਫੋਨ ਚ
ਬਿਲਕੁਲ-ਬਿਲਕੁਲ ਤੇ ਹੁਣ ਜਿਹੜੇ ਆਪਣੇ ਮੰਨ ਲਓ ਦਾਦਾ- ਦਾਦੀ ਵਗੈਰਾ ਜੋ ਵੀ ਆਪਣੇ ਬਜ਼ੁਰਗ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਹਜੇ ਵੀ ਮਤਲਬ ਨੌਲੇਜ
ਨਹੀਂ-ਨਹੀਂ ਉਹਨਾਂ ਨੂੰ ਹਜੇ ਵੀ ਨਹੀਂੀ ਪਤਾ
ਹਾਂਜੀ-ਹਾਂਜੀ ਮਤਲਬ ਜੇ ਆਪਾਂ ਚਲੋ ਉਹਨਾਂ ਨੂੰ ਸਿਖਾਣ ਵੀ ਲੱਗਦੇ ਹ ਨਾ ਤਾਂ ਇੱਕ ਚੀਜ਼ ਦੱਸਣ ਨੂੰ ਉਹਨਾ ਨੂੰ ਬਹੁਤ ਜ਼ਿਆਦਾ ਟਾਈਮ ਲੱ ਜਾਂਦਾ ਨਾ ਇੱਕ ਚੀਜ਼ ਬਾਰ-ਬਾਰ ਦੱਸੀ ਜਾਓ ਤਾਂ ਆਪਾਂ ਵੀ ਖੁਦ ਵੀ ਇਰੀਟੇਟ ਹੋ ਜਾਂਦੇ ਹਾਂ ਨਹੀਂ ਹੈ ਨਾ ਤਾਂ ਵਾਰ-ਵਾਰ ਇੱਕੋ ਚੀਜ਼ ਸਮਝਾਣੀ ਲੱਗ ਰਹੀ ਹੈ ਨਾ
ਉਹਨਾਂ ਨੂੰ ਸਮਝਾਉਣ ਤੇ ਤਾਂ ਆਪਾਂ ਨੂੰ ਟਾਈਮ ਲੱਗਣਾਂ
ਬਿਲਕੁੱਲ ਬਿਲਕੁੱਲ। ਪਹਿਲਾਂ ਦੇਖੋਂ ਜੇ ਲੋਕ ਪੜੇ ਲਿਖੇ। ਜਿੱਥੇ ਨਹੀਂ ਹੁੰਦੇ ਸੀਗੇ ਹਨਾ। ਉਹਨਾਂ ਦਾ ਗੁਜ਼ਾਰਾਂ ਹੋ ਜਾਂਦਾ ਸੀਗਾ। ਚਲੋਂ ਖ਼ੇਤੀਬਾੜੀ ਕਰਕੇ ਹਨਾ। ਜਾਂ ਮੱਤਲਬ ਦਿਹਾੜੀਆਂ ਵਗ਼ੈਰਾ ਪਹਿਲਾਂ ਤਾਂ ਹੁੰਦੀਆਂ ਸੀਗੀਆਂ। ਪਰ ਅੱਜ਼ ਕੱਲ੍ਹ ਤਾਂ ਦੇਖੋਂ। ਉਹ ਹਨਾ ਜੇ ਆਪਾਂ ਗ੍ਰੈਜੂਏਸ਼ਨ ਨੂੰ ਵੀ ਕਹਿ ਦਈਏ। ਉਹਨੂੰ ਵੀ ਅਗਲਾ ਕੋਈ ਮੱਤਲਬ ਇੰਨੇਂ।
ਨਾ, ਨਾ, ਨਾ ਉਹਨੂੰ ਵੀ ਨੀਂ ਕੋਈ ਸਮਝਦਾ।
ਹਾਂਜੀ, ਹਾਂਜੀ ਮੱਤਲਬ ਇਹ ਆ ਵੀ। ਦੇਖੋਂ ਇੱਕ ਤਾਂ ਬੰਦੇ ਦੀ ਹਾਈ ਲੈਵਲ ਦੀ ਹਨਾ ਚੜੀ ਹੋਣੀਂ ਚਾਹੀਦੀ ਹੈਂ। ਵਧੀਆਂ ਵੀ ਜੇ ਮੰਨ ਲਓ ਉਹਨੇਂ ਕਿਤੇ ਬਾਹਰ ਕੰਮ ਕਾਰ ਵੀ ਕਰਨਾਂ। ਹੁਣ ਜਿਵੇਂ ਮੰਨ ਲਓ ਬੱਚਿਆਂ ਨੇਂ ਚੰਗੇ ਸਕੂਲ਼ਾਂ ਵਿੱਚ ਕਾਲਜਾਂ ਦੇ ਵਿੱਚ ਅਡਮਿਸ਼ਨ ਲੈਂਣੀ ਆ। ਹਨਾ ਤਾਂ। ਉਹਦੇ ਲਈ ਦੇਖੋਂ ਪਹਿਲਾਂ ਉਹਨਾਂ ਦੀ ਰੈਂਕਿੰਗ ਵਗ਼ੈਰਾ ਜੋ ਵੀ ਹੁੰਦੀਂ ਆ ਵਧੀਆਂ ਨੰਬਰ ਹੋਣੇਂ ਜ਼ਰੂਰੀ ਨੇਂ।
ਹਾਂਜੀ-ਹਾਂਜੀ। ਮਤਲਬ ਹੁਣ ਜੇ ਆਪਾਂ ਚਾਰ ਬੰਦਿਆਂ ਚ ਬੈਠੇ ਉਠਿਆਂ ਹਨਾ ਤਾਂ ਮੰਨ ਲਓ ਕੋਈ ਇੱਕ ਬੰਦਾਂ ਜਿਹੜਾਂ ਨਹੀਂ ਪੜ੍ਹਿਆ ਲਿਖਿਆਂ ਹੈਗਾ ਮੱਤਲਬ ਜੇ ਕਈ ਵਾਰ ਕੋਈ ਏਦਾਂ ਦੀ ਗੱਲ਼ ਛਿੜ ਜਾਂਦੀ ਆ ਨਾ। ਤਾਂ ਉਹਨੂੰ ਮੱਤਲਬ ਕਿੰਨਾਂ। ਹਾਂਜੀ ਬਿਲਕੁੱਲ ਬਿਲਕੁੱਲ ਦੇਖੋਂ ਨਾ ਤਾਂ ਉਹ ਖ਼ੁਦ ਮੱਤਲਬ ਕੰਫਰਟੇਬਲ ਨ੍ਹੀਂ ਫੀਲ ਕਰਦਾਂ ਹੈਗਾ। ਤੇ ਨਾਲ਼ੇ ਬਾਅਦ ਚ ਦੂਜਿਆਂ ਨੂੰ ਵੀ ਹੋ ਜਾਂਦਾਂ। ਜਿਹੜੇ ਨਾਲ਼ ਬੈਠੇਂ ਹੁੰਦੇ ਨੇਂ ਵੀ ਹਨਾ ਵੀ। ਕਿੱਦਾਂ ਦਾ ਪਰਸਨ ਬੈਠਾਂ ਵੀ ਜਿਹੜਾਂ ਇੰਨੀ ਕ ਗੱਲ਼ ਦਾ ਵੀ ਜਵਾਬ ਨ੍ਹੀਂ ਦੇ।
ਜਵਾਬ ਨੀਂ ਦੇ ਸਕਦਾਂ। ਸਹੀ ਗੱਲ਼ ਅੱਜ਼ ਕੱਲ੍ਹ ਤਾਂ ਐਜੂਕੇਸ਼ਨ ਬਹੁਤ ਜ਼ਰੂਰੀ ਹੈਂ। ਬੱਚਿਆਂ
ਹੁਣ ਜੇ ਆਪਾਂ ਮੰਨ ਲਓ ਕਿਤੇ ਖਾਣ ਪੀਣ ਜਾਂਨੇ ਹਾ ਹਨਾ ਉੱਥੇ ਆਪਾਂ ਨੇਂ ਖਾਣਾਂ ਪੀਣਾਂ ਤਾਂ ਦੇਖੋ ਓਡਰ ਦੇਣਾ ਸਾਰਾ ਜ਼ੋ ਵੀ ਕੁੱਛ ਖਾਣ ਪੀਣ ਦਾ ਇੰਗਲਿਸ਼ ਦੇ ਵਿੱਚ ਲਿਖਿਆਂ ਹੁੰਦਾਂ ਹੈਗਾ।
ਇੰਗਲਿਸ਼ ਚ ਲਿਖਿਆਂ ਹੁੰਦਾਂ ਹੁਣ ਜਦੋਂ ਆਪਾਂ ਪੜ੍ਹੇ ਹੀ ਨੀਂ ਤੇ ਕਿੱਥੋਂ ਪੜਾਂਗੇ।
ਬਿਲਕੁੱਲ ਬਿਲਕੁੱਲ। ਤਾਂ ਕਰਕੇ ਮੱਤਲਬ ਹਨਾ। ਤੇ ਉਹੀ ਦਿੱਕਤ ਆ ਜਾਂਦੀ ਹੈਂ। ਹੁਣ ਦੇਖੋਂ ਇਕੱਲੇ ਬੰਦੇ ਨੂੰ ਤਾਂ ਆਪਾਂ। ਉਹਨਾਂ ਨੂੰ ਬਾਹਰ ਖਾਣ ਪੀਣ ਵੀ ਨੀਂ ਭੇਜ ਸਕਦੇ ਹੈਗੇ।
ਹਾਂਜੀ।
ਤੇ ਨਾਲ਼ੇ ਇੱਕ ਚੀਜ਼ ਹੋਰ ਵੀ ਆ ਨਾ ਜਿਹੜਾਂ ਪੜ੍ਹਿਆ ਲਿਖਿਆਂ ਬੰਦਾਂ ਹੋਏਗਾ। ਉਹਦੇ ਦੇ ਮੱਤਲਬ ਉਹਦਾ ਲਾਈਫ ਸਟਾਇਲ ਹੀ ਬਹੁਤ ਚੇਂਜ ਹੁੰਦਾਂ ਹੈਂ। ਅਨਪੜ੍ਹ ਬੰਦੇ ਨਾਲ਼ੋਂ ਹਨਾ। ਉਹਦੇ ਮੱਤਲਬ ਹਰ ਇੱਕ ਤਰੀਕ਼ੇ। ਇੱਕ ਤਰੀਕਾਂ ਅਲੱਗ ਹੁੰਦਾਂ ਉਹਦਾ। ਖਾਣ ਪੀਣ ਦਾ ਉਹਦਾ ਬੋਲਣ ਦਾ ਹਨਾ। ਵੀ ਜਾਂ ਫ਼ਿਰ ਕੰਮ। ਕਰਨ ਦਾ ਕਹਿ ਲਓ ਕਿ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਜਾਦਾ ਫ਼ਰਕ ਹੁੰਦਾ।
ਹੈ ਹੀ।
ਹਾਂਜੀ-ਹਾਂਜੀ ਮੱਤਲਬ ਅੱਜ ਕੱਲ੍ਹ ਦੇ ਟਾਇਮ ਚ ਉਹ ਬਿਨ੍ਹਾਂ ਪੜ੍ਹੇ ਲਿੱਖੇ ਬਿਲਕੁੱਲ ਵੀ ਨੀ ਕਰ ਸਕਦਾਂ ਹੈਗਾ ਹਾਂਜੀ।
ਪੜਿਆ ਨੀ ਕੋਈ ਨੀਂ।
ਬਿਲਕੁਲ-ਬਿਲਕੁਲ ਨਾਲੇ ਹਾਂਜੀ-ਹਾਂਜੀ ਨਾਲੇ ਦੇਖੋਂ ਹਨਾ ਜਿਵੇਂ ਹੁਣ ਆਪਾਂ ਕੋਈ ਪ੍ਰਾਈਵੇਟ ਜੋਬ ਵੀ ਹਾਂਜੀ।
ਕਿ ਉਹ ਵੀ ਸਿਆਣੇਂ ਹੋ ਗਏ ਉਹ ਵੀ ਆਪਣਾ ਗੁਜ਼ਾਰਾ ਭਾਵੇਂ ਜਿਵੇਂ ਮਰਜ਼ੀ ਕਰਦੇਂ ਪਏ ਪਰ ਬੱਚੇ ਆਪਣੇਂ ਪੜ੍ਹਾ ਰਹੇਂ ਆ ਜੋ ਦੇਖਦੇ ਪਏ ਆ ਅੱਜ ਕੱਲ ਦੀ ਸਮਾਜ ਚੋ ਵੀ ਬੱਚੇ ਅਸੀ ਪੜਾਣੇ ਹੈ ਅੱਜ਼ ਔਖ਼ੇ ਹੋ ਜਾਈਏ ਅਸੀਂ ਘੱਟ ਖਾ ਲਾਂਗੇ ਪਰ ਬੱਚਿਆਂ ਨੂੰ ਖੜੇ ਕਰਨਾ, ਆਪਣਾ ਟਾਈਮ ਤਾਂ ਹੁਣ ਕੱਢ ਲਿਆ ਆਪਾ। ਕਿ ਨਾ ਬੱਚੇ ਨਾ ਆਨ ਆਲੇ ਟਾਈਮ ਤੇ ਤੰਗ ਹੋਣ। ਕੁਛ ਅੱਛਾ ਪੜ੍ਹੇ ਲਿਖੇ ਹੋਣਗੇ, ਤਾਂ ਕੋਈ ਅੱਛੀ ਪੋਸਟ ਤੇ ਲੱਗ ਜਾਣਗੇ ਬੱਚੇ।
ਹਾਂਜੀ-ਹਾਂਜੀ, ਜਿਵੇਂ ਹੁਣ ਕਈ ਲੋਕਾਂ ਦੀ ਸੋਚ ਹੁੰਦੀ ਆ ਵੀ ਪੜ ਲਿਖ ਕੇ ਕੀ ਕਰਨਾ ਹਨਾ ਕੰਮ ਤਾਂ ਮਿਲਦਾ ਨੀ ਨੌਕਰੀਆਂ ਤਾਂ ਮਿਲਦੀਆਂ ਨੀ। ਕਈ ਲੋਕਾਂ ਦੀ ਸੋਚ ਇਹ ਹੁੰਦੀ ਐ, ਹਨਾ ਪਰ ਮਤਲਬ ਕਿਤੇ ਨਾ ਕਿਤੇ ਹਾਂਜੀ-ਹਾਂਜੀ ਦੇਖੋ ਕਿਤੇ ਨਾ ਕਿਤੇ ਜਿਹੜੀ ਆਪਾਂ ਨੇ ਪੜ੍ਹਾਈ ਕੀਤੀ ਹੋਈ ਆ ਹਨਾ ਮ ਕਿ ਇਹੋ ਜਾ ਟੈਮ ਆ ਆ ਜਾਂਦਾ ਆਪਣੇ ਉੱਪਰ ਵੀ, ਆਪਣੀ ਉਹ ਪੜ੍ਹਾਈ ਕਿਤੇ ਅੱਠ ਹਜ਼ਾਰ ਚ, ਦਸ ਹਜ਼ਾਰ
ਇਹ ਚੀਜ਼ ਹੀ ਐਵੇਂ ਦੀ ਐ ਨਾ ਪੜ੍ਹਾਈ, ਕੋਈ ਆਪਾਂ ਕੋਲ ਖੋ ਨਹੀਂ ਸਕਦਾ।
ਹਾਂਜੀ-ਹਾਂਜੀ।
ਜੋ ਆਪਾਂ ਕਰ ਲਿਆ ਉਹ ਆਪਣੇ ਅੰਦਰ ਐ ਆਪਣੇ ਕੋਲ ਐ। ਆਪਾਂ ਕਦੇ ਵੀ ਉਹਨੂੰ ਜਾਗਰਕ ਕਰ ਸਕਦੇ, ਕੋਈ ਟਾਈਮ ਵੀ ਐਵੇਂ ਦੀ ਸਿਚੁਏਸ਼ਨ ਆ ਸਕਦੀ ਐ, ਆਪਾਂ ਉੱਥੇ ਖੜੇ ਹੋ ਸਕਦੇ ਹਾਂ, ਵੀ ਪਤਾ ਆਪਾਂ ਪੜ੍ਹੇ ਲਿਖੇ ਹਾਂ। ਅੱਜ਼ ਮੈਂ ਖੜ੍ਹੀ ਹੋ ਸਕੀ, ਅੱਜ਼ ਮੇਰੀ ਐਜੂਕੇਸ਼ਨ ਦੀ ਵੈਲਿਊ ਪੈ ਗੀ।
ਬਿਲਕੁੱਲ-ਬਿਲਕੁੱਲ ਤੇ ਜਿਹੜਾਂ ਮੰਨ ਲਓ ਇੱਕ ਆਤਮ ਵਿਸ਼ਵਾਸ ਹੈ ਜਿਹੜਾ ਕੋਂਫੀਡੈਂਸ ਬੰਦੇ ਚ ਵੱਧਦਾ ਹਨਾ ਇੱਕ ਗੱਲਬਾਤ ਕਰਨ ਦਾ ਤਰੀਕਾਂ ਬੋਲਣ ਦਾ ਤਰੀਕਾਂ ਉਹ ਦੇਖੋਂ ਪੜ੍ਹਾਈ ਲਿਖਾਈ ਨਾਲ ਹੀ ਆਦਾ। ਬਿਲਕੁੱਲ-ਬਿਲਕੁੱਲ ਹੁਣ ਜਿਵੇਂ ਮੰਨ ਲਓ ਜਿਵੇਂ ਅੱਜ਼ ਕੱਲ ਦੇ ਉਹ ਹਨਾ ਆਪਾਂ ਕੋਈ ਜੋਬ ਲੈਣ ਵੀ ਜਾਨੇ ਹਾ। ਤਾ ਪਹਿਲਾ ਅਗਲਾ ਆਪਣੇ ਚ ਕੋਈ ਸਕਿੱਲ ਦੇਖੇਂਗਾ ਵੀ ਹਨਾ ਬੰਦੇ ਦੇ ਗੱਲਬਾਤ ਕਰਨ ਦਾ ਪਹਿਲਾਂ ਆਪਣੀਂ ਪੜ੍ਹਾਈ ਨੂੰ ਬਾਅਦ ਚ ਦੇਖਦਾ ਪਹਿਲਾ ਸਕਿੱਲ ਦੇਖਦਾ ਵੀ ਬੰਦਾ ਕਿੰਨਾ ਕੁ ਗੱਲਬਾਤ ਕਰਨ ਦੇ ਵਿੱਚ ਐਕਸਪਰਟ ਐ। ਕਿਉਂਕਿ ਮਤਲਬ ਕੰਮ ਵੀ ਦੇਖੋ ਅੱਜ- ਕੱਲ ਬਿਜਨਸ ਆ ਥੋਨੂੰ ਤਾ ਨਾ ਡੀਲਿੰਗ ਕਰਨੀ ਇੱਕ ਦੂਜੇ ਨਾਲ ਹਰ ਇੱਕ ਕੰਮ ਦੇ ਵਿੱਚ। ਤਾ ਮਤਲਬ ਉੱਥੇ ਤਾ ਦੇਖੋ ਜਿਹੜੀ ਆਪਣੀ ਸਭ ਤੋਂ ਵੱਡੀ ਸਕਿੱਲ ਆ ਬੋਲਣ ਦੀ ਆ ਵੀ ਆਪਾਂ ਇੱਕ ਦੂਜੇ ਨਾਲ ਕਿਵੇਂ ਗੱਲਬਾਤ ਕਰ ਰਏ ਆਪਣਾ, ਤਰੀਕਾ ਕੀ ਆ ਹਨਾ, ਤੇ ਉਹ ਤਰੀਕਾ ਬੰਦੇ ਨੂੰ ਵੇਖੋ ਪੜ੍ਹਾਈ ਲਿਖਾਈ ਤੋਂ ਨੀ ਆਂਦਾ, ਜੇ ਬੰਦਾ ਵਧੀਆ ਪੜ੍ਹਿਆ ਲਿਖਿਆ ਮਤਲਬ, ਉਹਨੇ ਸਕੂਲ ਕੋਲਜ ਚ ਵਧੀਆ ਪ੍ਰਜ਼ੈਟੇਸ਼ਨ ਦਿੱਤੀਆਂ ਨੇ ਹਨਾ। ਜਿਹੜੀਆਂ ਮਤਲਬ ਹੁਣ ਸਕੂਲਾਂ ਦੇ ਵਿੱਚ, ਕੋਲਜਾਂ ਦੇ ਵਿੱਚ ਹੁੰਦੀਆਂ ਨੇ, ਪ੍ਰਜੈਟੇਸ਼ਨ ਦਿੰਦੇ ਨੇ ਬੱਚੇ। ਉਹਨਾਂ ਦਾ ਬੋਹਤ ਜਾਦਾ ਦਾ ਹੈਗਾ ਅੱਜ-ਕੱਲ ਤਾਂ ਦੇਖੋ ਬੱਚੇ ਕੀ ਕਰਦੇ ਨੇ ਹਨਾ ਇੱਕ ਦੂਜੇ ਤੋਂ ਬਣਵਾ ਲੈਂਦੇ ਨੇ ਹਨਾ। ਪਰ ਇਹ ਚੀਜ਼ ਨੀ ਨਾ ਸੋਚਦੇ ਹੈਗੇ ਵੀ ਜੇ ਉਹ ਚੀਜ਼ ਨੂੰ ਖੁਦ ਕਰਨਗੇ ਮਤਲਬ ਕਿ ਅੱਜ ਬਣਾ ਕੇ ਹਨਾ ਕਲਾਸ ਮੂਹਰੇ ਸਾਰਿਆਂ ਮੂਹਰੇ ਖੁਦ ਮਤਲਬ ਕਿ ਐਕਸਪਲੇਨ ਕਰਨਗੇ। ਤਾਂ ਉਹਨਾ ਦਾ ਫਿਊਚਰ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਣਾ, ਕਿਉਂਕਿ ਇੱਕ ਤਾਂ ਉਹਨਾਂ ਦਾ ਸਾਰਿਆਂ ਸਾਹਮਣੇ ਬੋਲਣ ਦਾ ਹਨਾ, ਜਿਹੜਾ ਮਤਲਬ ਹੁੰਦਾ ਵੀ ਡਰ ਲੁਕਿਆ ਹੁੰਦਾ ਆਪਾ ਨੂੰ ਵੀ ਉਹ ਖੁੱਲ ਜਾਂਦਾ ਤੇ ਬੰਦਾ ਕੋਂਨਫੀਡੈਂਟਲੀ ਸਾਰਿਆਂ ਸਾਹਮਣੇ ਬੋਲ ਸਕਦਾ।
ਹਾਂ ਇਹ ਤਾ ਹੈ ਬਈ।
ਹਾਂਜੀ-ਹਾਂਜੀ। ਮਤਲਬ ਕਿ ਪਰ ਜਿਵੇਂ ਚਲੋ ਬੱਚੇ ਹਨਾ, ਹੁਣ ਤਾਂ ਦੇਖੋ ਇਸ ਚੀਜ਼ ਤੇ ਵੀ ਬਿਜਨਸ ਬਣਾ ਲਿਆ ਵੀ ਹਨਾ, ਲੋਕ ਕਹਿ ਦਿੰਦੇ ਨੇ ਵੀ ਜੀ ਕਿਸੇ ਨੇ ਅਸਾਈਨਮੈਂਟ ਬਣਾਣੀ ਐ, ਪ੍ਰੈਜੈਂਟੇਸ਼ਨ ਬਣਵਾਣੀ ਆ, ਸਾਡੇ ਨਾਲ ਕੰਟੈਕਟ ਕਰਲੋ ਹੈ ਨਾ ਇੰਨੇ ਪੈਸਿਆਂ ਦੇ ਬਣਵਾਲੋੋ ਤੇ ਪਰ ਜਿੱਥੇ ਤੱਕ ਮੈਨੂੰ ਲੱਗਦਾ ਕਿ ਬੱਚਾ ਜੇ ਚ ਥੋੜੇ ਤੋਂ ਸ਼ੁਰੂਆਤ ਕਰੇ, ਜਿੰਨਾ ਕੁ ਮਤਲਬ ਉਹਦੇ ਤੋਂ ਬਣ ਰਯਾ ਵੀ ਖੁਦ ਕਰਨਾ ਚਾਹੀਦਾ ਉਹਨੂੰ।
ਬਸ ਬੱਚੇ ਡਿਪੈਂਡ ਐ ਹਜੇ ਵੀ।
ਹਾਂਜੀ, ਆਪਾਂ ਨੂੰ ਇਹ ਲੱਗਦਾ ਵੀ ਟੀਚਰਜ਼ ਨੇ ਆਪਾਂ ਨੂੰ ਇਹ ਜਿਹੜਾ ਕੰਮ ਦਿੱਤਾ, ਵੀ ਹਨਾ ਆਪਾਂ ਨੂੰ ਵਿਹਲਾ ਕੰਮ ਦਿੱਤਾ ਸਿਰਫ਼ ਨੰਬਰ ਲਾਣ ਲਈ ਦਿੱਤਾ, ਪਰ ਉਹ ਸਿਰਫ ਇੱਕ ਨੰਬਰ ਲਗਾਣ ਲਈ ਨੀ ਹੁੰਦਾ, ਮਤਲਬ ਕਿਤੇ ਨਾ ਕਿਤੇ ਹਨਾ ਆਪਣੀ ਲਾਈਫ ਦੇ ਵਿੱਚ ਓ ਚੀਜ਼ ਤੋਂ ਆਪਾਂ ਨੂੰ ਬੋਹਤ ਜਾਦਾ ਜੇੜਾ ਆਤਮ ਵਿਸ਼ਵਾਸ ਹੈ ਓ ਪੈਦਾ ਹੁੰਦਾ।
ਹਾਂਜੀ-ਹਾਂਜੀ ਬਿਲਕੁਲ।
ਹਾਂ, ਹਾਂਜੀ-ਹਾਂਜੀ ਜਿਵੇਂ ਕੱਲ ਨੂੰ ਮੰਨ ਲੋੋਗੇ ਜਿਵੇਂ ਇੰਟਰਵਿਊ ਦੇਣੇ ਨੇ ਕਿਤੇ ਹਨਾ ਤਾਂ ਮੰਨ ਲਓ ਕਿਤੇ ਸਟੇਜ ਤੇ ਖੜ ਕੇ ਕਿਤੇ ਬੋਲਣਾ ਪਬਲਿਕ ਦੇ ਵਿੱਚ ਤਾਂ ਉਹਨਾਂ ਚੀਜ਼ਾਂ ਦੇ ਵਿੱਚ ਬੋਤ ਹੀ ਹੈਲਪਫੁੱਲ ਰਹਿੰਦੀ ਹੈ ਓ ਚ
ਹਾਂਜੀ।
ਹਾਂਜੀ-ਹਾਂਜੀ, ਓ ਮਤਲਬ ਮੈਂ ਲਦਾ ਹਨਾ ਵੀ ਪੜ੍ਹਨਾ ਲਿਖਣਾ ਅੱਜ ਦੇ ਟਾਈਮ ਚ ਜਿੰਨਾ ਹੋ ਸਕੇ ਹਨਾ ਲੋਕ ਹੀ ਕਹੀ ਜਾਂਦੇ ਨੇ ਵੀ ਇੰਨੀਆਂ ਡਿਗਰੀਆਂ ਕਰ ਲਈਆਂ ਪੇਪਰ ਭਰੇ ਪਏ ਨੇ। ਡਿਗਰੀਆਂ ਭਰੀਆਂ ਪਈਆਂ ਨੇ ਹਨਾ ਪਰ ਜੇ ਕੀ ਬੰਦੇ ਨੇ ਉਹ ਨੌਲੇਜ ਇਕੱਠੀ ਕੀਤੀ ਆ ਡਿਗਰੀਆਂ ਕਰਕੇ ਉਹ ਇਕ ਆਮ ਬਦੇ ਕੋਲ ਤਾਂ ਨੀ ਹੋਏਗੀ।
ਓਕੇ ਮੈਡਮ, ਬਿਲਕੁਲ ਜੀ।
ਹਾਂਜੀ-ਹਾਂਜੀ। ਹੁਣ ਤਾਂ ਦੇਖਲੋ ਕਿਨੇ-ਕਿਨੇ ਹਾਈ ਲੈਵਲ ਨੇ, ਕੁਛ ਲੋਕ ਇਹ ਨੇ ਵੀ ਹਨਾ ਕਈਆਂ ਤਾਂ ਸ਼ੌਕ ਹੀ ਹੁੰਦਾ ਪੜ੍ਹਨਾ, ਮਤਲਬ ਕੇ ਬਣੇ ਕੁਛ ਨਾ ਬਣੇ ਅਗਲੇ ਨੂੰ ਇਹ ਹੁੰਦਾ। ਪੜ੍ਹਾਈ ਕਰੀ, ਕਰੀ ਜਾਣਾ, ਹਾਂਜੀ ਬੋਤ ਲੋਕ
ਪੜ ਜੇਗਾ ਜਲਦੀ।
ਹਾਂਜੀ-ਹਾਂਜੀ ਬਿਲਕੁਲ ਬੋਤ ਲੋਕ ਏਦਾਂ ਦੇ ਨੇ, ਮਤਲਬ ਜਿਹੜੇ ਜਿਨਾਂ ਨੇ ਕਾਫ਼ੀ ਮਤਲਬ ਡਬਲ-ਡਬਲ ਸਟੱਡੀ ਕੀਤੀ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ। ਉਹ ਵੀ ਦੇਖੋ ਕੁਛ ਨਾ ਕੁਛ ਟਾਰਗੇਟ ਲੈ ਕੇ, ਕੁਛ ਨਾ ਕੁਛ ਸੋਚ ਕੇ ਹਨਾ ਤਾਂ ਹੀ ਕਰਦੇ ਨੇ ਹੈਗੇ। ਕੇ ਹਾਂਜੀ ਚਲੋ, ਕਦੀ ਤਾਂ ਆਪਣੇ ਕੰਮ ਆਏਗੀ ਹੀ।
ਹਾਂ ਬਿਲਕੁਲ।
ਹਾਂਜੀ। ਚਲੋ ਵੈਸੇ ਮੈਨੂੰ ਤਾਂ ਏਹੀ ਲੱਗਦਾ ਵੀ ਚਲੋ ਵਧੀਆ, ਅੱਜ ਦੇ ਟਾਈਮ ਤੇ ਸਭ ਨੂੰ ਵਧੀਆ ਆ ਮਤਲਬ ਐਜੂਕੇਸ਼ਨ ਮਿਲਨੀ ਚਾਹੀਦੀ ਐ ਹਨਾ। ਵੀ ਤਾਂ ਕਿ ਜਿਵੇਂ ਪਹਿਲਾਂ ਦੇ ਲੋਕ ਇਸ ਟਾਈਮ 'ਚ ਮਾਰ ਖਾ ਰਹੇ ਨੇ ਵੀ ਏ ਅਸੋਸ ਕਰਦੇ ਨੇ ਵੀ ਜੇ ਕਾਸ਼ ਅਸੀਂ ਅੱਜ ਪੜ੍ਹੇ ਹੁੰਦੇ ਤਾਂ ਅਸੀਂ ਇੰਨੇ ਕੁ ਜੋਗੇ ਹੁੰਦੇ ਵੀ ਆਪਾਂ ਵੀ ਆਪਾਂ ਨੂੰ ਕਿਸੇ ਵੱਲ ਨਾ ਦੇਖਣਾ
ਹੂੰ।
ਹਾਂਜੀ ਤਾਂ ਮਤਲਬ ਚਲੋ ਜਿਹੜੀ ਆਣ ਵਾਲੀ ਜਨਰੇਸ਼ਨ ਆ ਉਹ ਤਾਂ ਹੋਵੇ ਹਨਾ ਵੀ ਚਲੋ ਵਧੀਆ ਰਹੇਗਾ, ਵੀ ਵਧੀਆ ਐਜੂਕੇਟਡ ਹੋ ਜੇਗੀ।
ਹਾਂਜੀ ।
ਹਾਂਜੀ ਚਲੋ ਠੀਕ ਹੈ ਜੀ, ਵਧੀਆ ਲਗਿਆ ਤੁਹਾਡੇ ਨਾਲ ਗੱਲ ਕਰਕੇ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
ਓ